ਛ
ਹੈਲੋ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਤੁਸੀਂ
ਵਧੀਆ ਵਧੀਆ ਤੁਸੀਂ ਤਾਂ ਦੱਸੋ ਕਿਵੇਂ ਹੋ
ਅਸੀਂ ਵੀ ਵਧੀਆ ਹੋਰ ਸੁਣਾਓ ਭੈਣ ਜੀ ਕੀ ਕਰਦੇ ਸੀ
ਅਛਿਆ ਅਸੀਂ ਤਾਂ ਅੱਜ ਬੈਠੇ ਸੀਗੇ ਵਿਹਲੇ ਤੇ ਚਲੋ ਮੈਂ ਖਿਆ ਫੋਨ ਕਰ ਲਈਏ
ਅੱਛਾ ਅੱਛਾ ਭੈਣ ਜੀ ਮੈਂ ਅੱਜ ਤੁਹਾਨੂੰ ਦੇਖਿਆ ਸੀ ਵੈਸੇ ਮੈਂ ਤੁਹਾਨੂੰ ਹਾ ਬੀਮਾਰੀ ਤੇ ਤੁਸੀਂ ਕੁਛ ਰਿਸਪੋਂਸ ਨਹੀਂ ਦਿੱਤਾ ਤੁਸੀਂ ਰੋਡ ਦੇ ਦੂਜੇ ਪਾਸੇ ਸੀਗੇ
ਅੱਛਾ ਪਤਾ ਨਹੀਂ ਫਿਰ ਮੇਰੇ ਹੈਡਫੋਨਸ ਲੱਗੇ ਹੁੰਦੇ ਨੇਗੇ ਤੇ ਤਾਂ ਕਰਕੇ
ਹਾਂਜੀ ਭੈਣਜੀ ਸਹੀ ਕਿਹਾ ਮੈਂ ਤੁਹਾਨੂੰ ਹਾਕ ਮਾਰੀ ਸੀ ਤੁਹਾਡੇ ਹੱਥ ਚ ਬਹੁਤ ਸਾਰੇ ਪੈਕੇਜ ਪੜੇ ਹੋਏ ਸੀ ਮੈਂ ਕਿਹਾ ਪਤਾ ਨੀ ਸ਼ੋਪਿੰਗ ਚੱਲਦੀ ਹੋਣੀ ਆ ਹਨਾ
ਹਾਂਜੀ
ਮੈਂ ਕਿਹਾ ਤੁਹਾਡੇ ਹੱਥ ਚ ਬਹੁਤ ਸਾਰੇ ਪੈਕੇਜ ਫੜੇ ਹੋਏ ਸੀਗੇ
ਅੱਛਾ!
ਹਾਂਜੀ ਤੇ ਮੈਂ ਆਵਾਜ਼ ਮਾਰੀ ਤੁਹਾਡਾ ਕੁਛ ਧਿਆਨ ਜਿਹਾ ਹੀ ਨਹੀਂ ਸੀ ਮੈਂ ਕਿਹਾ ਕੋਈ ਨਾ ਫਿਰ ਸ਼ੋਪਿੰਗ ਵਗ਼ੈਰਾ ਕਰਦੇ ਹੋਣੇ ਆ।
ਹਾਂਜੀ ਹਾਂਜੀ ਮੈਂ ਗਈ ਸੀ ਨਾ ਸ਼ੋਪਿੰਗ ਕਰਨੇ।
ਅੱਛਾ ਅੱਛਾ ਕਾਹ ਦੀ ਸ਼ੋਪਿੰਗ ਕੀਤੀ ਜੀ। ਅੱਛਾ ਕਿਹੜੇ ਕੱਪੜੇ ਲਏ
ਉਹ ਐਕਚੁਲੀ ਮੈਂ ਨਾ ਐਵੇਂ ਨੋਰਮਲ ਹੀ ਡੇਲੀ ਪਨ ਹੁ ਗਰਮੀਆਂ ਨੇ ਨਾ ਗਰਮੀਆਂ ਕਰਕੇਖ ਦੇਣੀ ਸੀਗੇ
ਅੱਛਾ ਅੱਛਾ
ਤੇ ਫੇਿਰ ਉਹਦੇ ਕਰਕੇ ਲਿੱਤੇ ਸੇਲਜ਼ ਹੀ ਸੀਗੀ ਤੁਹਾਨੂੰ ਪਤਾ ਨੀ ਸੂਡੀਓ ਚ ਸੇਲ ਸੀਗੀ
ਨਹੀਂ ਜੀ ਮੈਨੂੰ ਤਾਂ ਨਹੀਂੀ ਪਤਾ ਮੈਂ ਕਦੇ ਜੂਡੀਓ ਵਗੈਰਾ ਤਾਂ ਲਿੱਤੇ ਨੀ ਕੱਪੜੇ
ਅੱਛੇ ਸੀ ਅਜ ਫ ਕਿਹਾ ਚੱਲੈ ਸੇਰ ਲੱਗੀ ਹੋਈ ਆ
ਚਲੋ ਵਧੀਆ ਹੈ, ਮੈਨੂੰ ਦੱਸ ਦਿਆਂ ਕਰੋ ਹੈ ਨਾ ਸੇਲ ਵਗੈਰਾ ਹੋਵੇ ਤਾਂ ਪਤਾ ਲੱਗਦਾ। ਤਾਂ ਬੰਦੇ ਨੂੰ
ਹਾਂਜੀ, ਹਾਂਜੀ ।
ਹਾਂਜੀ।
ਬਹੁਤ।
ਹੋਰ ਸੁਣਾਓ ਭੈਣ ਜੀ ਸਭ ਵਧੀਆ?
ਹਾਂਜੀ ਹਾਂਜੀ।
ਤੁਹਾਡੇ ਬੱਚੇ ਕੱਚੇ ਵਧੀਆ‌?
ਹਾਂਜੀ, ਹਾਂਜੀ ਤੁਹਾਡੇ ਜੁਆਕ ਦੱਸੋ?
ਕੁਛ ਨੀ ਮੇਰੇ ਜਵਾਕਾਂ ਦੇ ਤਾਂ ਨਖਰੇ ਹੀ ਨੀ ਲਹਿੰਦੇ ਜੀ ਕੀ ਕਰੀਏ?
ਅੱਛਾ ਕਿਉ?
ਹਾਂਜੀ ਹੁਣ ਸੋਚਿਆ, ਕਿ ਦਾਲ ਬਣਾਈਏ ਹੈ ਨਾ ਖਾਣ ਨੂੰ। ਰਾਤ ਦਾ ਟੈਨਸ਼ਨ। ਤੇ ਜਵਾਕਾਂ ਦੇ ਨਖਰੇ ਆ ਨਹੀਂ ਇੱਕ ਕਹਿੰਦੀ ਆਲੂ ਬਣਾ ਲਓ ਨਹੀਂ ਇੱਕ ਕਹਿੰਦੀ ਭਿੰਡੀ ਬਣਾ ਲਓ।
ਅੱਛਾ ਫੇਰ ਹੁਣ ਕੀ ਬਣਾਉਣ ਦਾ ਸੋਚਿਆ?
ਹੁਣ ਸੋਚ ਦੀ ਆ ਦਾਲ ਹੀ ਬਣਾਵਾਂ ਇੱਕ ਦੀ ਆਲੂ ਮਤਲਬ ਇੱਕ ਦੀ ਫਰਮਾਇਸ਼ ਪੂਰੀ ਕਰ ਦਾ ਆਲੂ ਬਣਾ ਕੇ।
ਅੱਛਾ।
ਹਾਂਜੀ
ਹ ਗਈ ਨਹੀਂ ਹਾਂਜੀ ਹਾਂਜੀ। ਤੇ ਅਸੀਂ ਵੀ ਸੋਚਦੇ ਹਾਂ ਹੁਣ ਕੀ ਬਣਾਉਣਾ ਕੀ ਬਣਾਈਏ ਤੇ।
ਅੱਛਾ।
ਕੱਲ ਤਾਂ ਬਰਿਆਨੀ ਬਣਾਈ ਸੀ।
ਹ
ਫਿਰ ਸੁਬਾਹ ਵੀ ਬਰਿਆਨੀ ਖਾਧੀ।
ਅੱਛਾ ਅੱਛਾ ਸਵੇਰੇ ਸਵੇਰੇ ਖਾ ਲੈਂਦੇ ਹੋ ਤੁਸੀਂ?
ਹਾਂਜੀ, ਹਾਂ ਮੈਨੂੰ ਤਾਂ ਮੈਂ ਮਤਲਬ ਸਵੇਰੇ ਮਤਲਬ ਦੁਪਹਿਰ ਜੇਹੇ ਵੀ ਖਾਧੀ। ਜੀ ਬਾਰਾਂ ਕੁ ਵਜੇ।
ਹਾਂਜੀ ਹਾਂਜੀ।
ਹਾਂਜੀ ਹਾਂਜੀ ਤੇ ਹੁਣ ਦੇ। ਹੁਣ ਸੋਚਦੇ ਆ ਸੋਚਣ ਚ ਹੀ ਬੜਾ ਟਾਈਮ ਲੱਗਦਾ ਵੀ ਕੀ ਬਣਾਉਣਾ ਕੀ ਬਣਾਉਣਾ।
ਫੇਰ ਕੀ ਸੋਚਿਆ ਇੱਕ ਅੱਧੀ ਚੀਜ਼ ਤਾਂ ਸੋਚੀ ਹੋਣੀ ਆ?
ਨਹੀ ਤਾਂ ਕੁਛ ਸਮਝ ਹੀ ਨੀ ਲੱਗਦਾ ਵੀ ਕੀ ਬਣਾਈਏ ਤੁਸੀਂ ਦੱਸ ਦਿਉ ਕੀ ਬਣਾਈਏ।
ਹ ਦਾਲ ਸਬਜ਼ੀ ਬਣਾ ਲਉ ਮੈਂ ਆਪ ਤਾਂ ਦੁਕਾਨ ਤੇ ਆਈ ਹੀ ਹੋਈ ਆ ਮੈਂ ਵੀ ਉੱਥੇ ਖੜੀ ਦੇਖਦੀ ਆ ਅੰਕਲ ਦੇ ਮੂੰਹ ਕਨੀ ਕੀ ਲਵਾਂ ਕੀ ਨਹੀਂ।
ਅੱਛਾ।
ਹਾਂਜੀ ਹਾਂਜੀ।
ਸਾਨੂੰ ਵੀ ਸੁਜੈਸਟ ਕਰਦੋ ਫਿਰ?
ਦੇਖ ਲੋ, ਕੁਛ, ਵਧੀਆ ਜਿਹਾ, ਲੋਭੀਆ ਬਣਾ ਲਉ।
ਲੋਬੀਆ ਲੋਬੀਆ ਨੀ ਸਵਾਦ ਲੱਗਦਾ ਕਿਵੇਂ ਬਣਾਉਦੇ ਹੋ ਤੁਸੀਂ ਲੋਬੀਆ ਵੈਸੇ?
ਅਸੀਂ, ਜਿਵੇਂ ਦੇਖੋ, ਲੋਬੀਆ ਪਹਿਲੇ ਬੋਇਲ ਕਰ ਦਿੰਦੇ ਹਾਂ ਤੇ ਬੋਇਲ ਕਰਕੇ। ਫਿਰ ਉਹਨੂੰ ਤੜਕਾ ਲਾ ਲੈਂਦੇ ਹਾਂ ਪਿਆਜ਼ ਟਮਾਟਰ ਹਰੀ ਮਿਰਚਾਂ ਦਾ।
ਅੱਛਾ, ਬਸ ਮਤਲਬ ਸਿੰਪਲ ਹੀ।
ਹਾਂਜੀ, ਹਾਂਜੀ ਸਿੰਪਲੀ ਹੀ ਜਿਆਦਾ ਕੁਛ ਤਿੱਖਾ ਵਗੈਰਾ ਨੀ ਮਤਲਬ ਜ਼ਿਆਦਾ ਮਸਾਲੇ ਵਗੈਰਾ ਪਾ ਕੇ ਨਹੀਂ ਬਣਾਉਂਦੇ।
ਸਹੀ ਗੱਲ ਆ।
ਹਾਂਜੀ।
ਤੁਸੀਂ, ਇਹ ਬਣਾਇਆ ਕਦੇ ਮਨਚੂਰੀਅਨ?
ਨਹੀਂ ਜੀ ਮੈਨੂੰ ਨੀ ਆਉਂਦਾ ਤੁਹਾਨੂੰ ਆਉਂਦਾ।
ਮੈਨੂੰ ਆਉਂਦਾ ਮੈਂ ਬਣਾਇਆ ਬੜੀ ਵਾਰ ਬਣਾਇਆ ਮੈਂ ਸੋਇਬੀਨ ਚਿੱਲੀ ਬਣਾਈ ਆ। ਬਣਾਇਆ ਜਦੋਂ ਟੈਮ ਮਿਲਦਾ ਓਵੇਂ ਕੰਮ ਧੰਦੇ ਤੋਂ ਫਿਰ ਬਣਾ ਲਈਦਾ ਜਦ ਦਿਲ ਕੀਤਾ।
ਸੂਜੈਸਟ ਕਰਦੇ ਓ ਕਿਵੇਂ ਬਣਾਣੇ ਓ ਤੁਸੀਂ ਮੈਂ ਫਿਰ ਦੁਕਾਨ ਤੋਂ ਸਮਾਨ ਲੈ ਜਾ।
ਅਹ ਦੇਖੋ ਪ ਇਹਦੇ ਵਾਸਤੇ ਮੇਨ ਤਾਂ ਪੱਤਾ ਗੋਭੀ ਹੁੰਦੀ ਆ। ਠੀਕ ਐ ਤੇ ਪੱਤਾ ਗੋ ਤੇ ਬਾਕੀ ਜ਼ਿਆਦਾ ਇਹ ਕੀ ਕਹਿੰਦੇ ਆ ਅ ਸੋਸਿਸ ਜ਼ਰੂਰੀ ਹੁੰਦੇ ਨੇ ਤੇ ਪੱਤਾ ਗੋਭੀ ਤੇ,
ਹਾਂਜੀ,
ਬਾਕੀ ਹਾਂ ਸ਼ਿਮਲਾ ਮਿਰਚ ਵਗੈਰਾ ਆਪਣੇ ਸ਼ਿਮਲਾ ਮਿਰਚ। ਹੋ ਗਈ ਪਿਆਜ ਪੂਜ ਹੋ ਗਏ ਤੇ ਹਰੀਆਂ ਮਿਰਚਾਂ ਹੋ ਗਈਆਂ ਤੇ ਫੇਰ ਇਹੀ ਕਰਕੇ ਤੇ ਪੱਤਾ ਗੋਭੀ ਨੂੰ ਕੀਸ ਲੈਣਾ ਚੰਗੀ ਤਰ੍ਹਾਂ ਹਨਾ ਓ ਕੀਸ ਕੇ ਚੰਗੀ ਤਰ੍ਹਾਂ ਫੇਰ ਆ ਹਾਂ ਲੈਣਾ ਕੀ ਕਹਿੰਦੇ ਆ। ਸ਼ਿਮਲਾ ਮਿਰਚ ਲੈਣੀ ਉਹਨੂੰ ਵੀ ਬਰੀਕ ਬਰੀਕ ਕੱਟ ਲੈਣਾ ਲੰਬੇ ਲੰਬੇ ਕੱਟਦੇ ਨੀ ਹੁੰਦੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ
ਉਵੇਂ ਕੱਟ ਲੈਣਾ ਸਾਰਾ ਮਿਕਸ ਕਰ ਲੈਣਾ ਤੇ ਉਹਨਾਂ ਦੇ ਨਾ ਉਹਦੇ ਵਿੱਚ। ਚ ਬੇਸ ਆ ਆਟਾ ਵਗੈਰਾ ਪਾ ਕੇ ਬੇਸਨ ਪਾ ਕੇ ਨਾ ਉਹਦੇ ਆਪਾਂ ਜਿਵੇਂ ਕੋਫਤੇ ਨੀ ਬਣਾਉਦੇ।
ਹਾਂਜੀ ਹਾਂਜੀ,
ਹਾਂ, ਓਦਾਂ ਕੋਪਤੇ ਟਾਈਪ ਬਣਾ ਲੈਣਾ ਉਹਨਾ ਨੂੰ ਗੋਲ ਗੋਲ ਤੇ ਉਹਨਾਂ ਨੂੰ ਫਰਾਈ ਕਰ ਲੈਣਾ। ਫਰਾਈ ਕਰਕੇ ਉਹ ਸਾਈਡ ਤੇ ਰੱਖ ਤੇ ਫੇਰ ਉਹ ਜਿਹੜਾ ਗ੍ਰੇਵੀ ਆਲਾ ਬਣਾਉਣਾ ਨਾ ਆਪਾਂ। ਤੇ ਗ੍ਰੇਵੀ ਬਣਾ ਲੈਣੀ ਐ ਤਿਆਰ ਕਰ ਲੈਣੀ ਆ ਅਤੇ ਉਹਦੇ ਵਾਸਤੇ ਆ ਹੀ ਸ਼ਿਮਲਾ ਮਿਰਚ ਵਗੈਰਾ। ਪਿਆਜ ਵਗੈਰਾ ਤੇ ਉਹਦਾ ਤੜ ਕਾ ਲਾ ਕੇ ਸ ਸੋਸਿਸ ਵਗੈਰਾ ਪਾ ਕੇ ਫੇਰ ਇਹ ਮਿਕਸ ਕਰਕੇ। ਚੰਗੀ ਤਰ੍ਹਾਂ ਜਾਂਦੇ ਆ
ਅੱਛਾ ਅੱਛਾ, ਏਦਾਂ ਹੁੰਦਾ ਮਤਲਬ ਮੈਂ ਤਾਂ ਕਦੇ ਬਣਾਈ ਨੀ। ਕਦੇ ਮੈਂ ਟਰਾਈ ਕਰੂੰ ਤਾਂ ਮੈਂ ਤੁਹਾਨੂੰ ਕਾਲ ਕਰ ਲੂੰਗੀ ਪਰਸਨਲ।
ਹਾਂਜੀ-ਹਾਂਜੀ, ਜ਼ਰੂਰ ਕਰ ਲਓ।
ਹਾਂਜੀ, ਹੋਰ ਸੁਣਾਓ ਤੁਸੀਂ ਫਿਰ ਅੱਜ ਤਾਂ ਮੈਂ ਸੋਚ ਰਹੀ ਹਾਂ ਕਰਕੇ। ਕੜੀ ਚਾਵਲ ਬਣਾ ਲਾ ਬਟ ਬਣਾਉਣੇ ਨੀ ਆਉਂਦੇ ਤੁਹਾਨੂੰ ਆਉਂਦੇ ਨੇ।
ਕੜੀ ਚੌਲ ਨੀ ਮੈਨੂੰ ਆਉਂਦੇ।
ਮੈਨੂੰ ਵੀ ਨਹੀਂ ਆਉਂਦੇ ਮੈਂ ਉਹੀ ਸੋਚਦੀ ਬਣਾ ਲਾ ਫੇਰ ਮੈਨੂੰ ਕੋਈ ਸੂਜੈਸਟ ਕਰਨ ਆਲਾ ਹੀ ਹੈਨੀ।
ਫੇਰ ਤੁਸੀਂ ਇਹ ਬਣਾ ਲੋ ਕੀ ਕਹਿੰਦੇ ਯੂਟਿਊਬ ਤੋਂ ਦੇਖ ਲੋ।
ਦੇਖੋ ਜੀ ਯੂਟਿਊਬ ਤੇ ਨਾ ਬੋਤ ਫਾਲਤੂ ਆਈਟਮ ਪਾਏ ਜਾਂਦੇ ਨੇ।
ਪਾ ਦਿਓ ਏਦਾਂ ਕੋਈ ਨੀ ਵੀ, ਮਿਲ ਜਾਂਦੇ ਆ ਸਿੰਪਲ ਵੀ।
ਯੂਟੀਊਬ ਤੇ ਦੇਖ ਕੇ ਕੁਛ ਟਰੱਸਟ ਵਗੈਰਾ ਜਾ ਨਈ ਕੀਤਾ।
ਅੱਛਾ, ਨਈ, ਨਈ ਮਿਲ ਜਾਂਦੇ ਆ, ਸਿੰਪਲ ਵੀ ਮਿਲ ਜਾਂਦੇ ਆ।
ਹੂੰ, ਹੂੰ ਠੀਕ ਆ ਕਦੇ ਮੈਂ ਟਰਾਏ ਕਰੂੰ ਫੇਰ ਤੁਹਾਨੂੰ ਦੱਸੂਂਗੀ। ਤੁਸੀਂ ਕਦੇ ਪਨੀਰ, ਚਿਲੀ ਵਗੇਰਾ ਬਨਾਈ ਆ?
ਕਿਵੇਂ?
ਤੁਸੀਂ ਕਦੇ ਪਨੀਰ ਦੇ ਆਈਟਮ ਵਗੈਰਾ ਬਨਾਏ ਨੇ?
ਆਈਟਮ ਤਾਂ ਮੈਂ ਘੱਟ-ਵੱਧ ਈ ਬਣਾਏ, ਤੁਸੀਂ ਬਣਾਏ ਨੇ?
ਹਾਂਜੀ, ਮੈਂ ਕੱਲ ਈ ਬਨਾ ਆਈ ਸੀ ਜੀ। ਪਨੀਰ, ਚਿੱਲੀ ਬ, ਤੇ ਪਨੀਰ, ਚਿੱਲੀ ਬਣਾਈ ਸੀ ਤੇ ਇੱਕ ਸਬਜੀ ਬਨਾਈ ਸੀ।
ਅੱਛਾ ਅੱਛਾ ਕਿੱਦਾਂ ਪੜਾਏ ਆ ਫਿਰ
ਅਹ ਉਹ ਕੁਛ ਨੀ ਆ ਹਾਂ ਕੀ ਕਹਿੰਦੇ ਆ ਆਹ ਸਬਜ਼ੀਆਂ ਸੁਬਜ਼ੀਆਂ ਲੈ ਲਈਆਂ ਸ਼ਿਮਲਾ ਮਿਰਚ ਸਭ ਤੇ ਉਹ ਤੋਂ ਬਾਅਦ ਪਨੀਰ ਲੈ ਕੇ ਕੱਟ ਕੇ ਉਹਦੀ ਵਧੀਆ ਉਹ ਕਿਹੜਾ ਦਾ ਵੀ ਪਾਊਡਰ ਆਉਂਦਾ ਉਹਦੀ ਕੋਟਿੰਗ ਵਗੈਰਾ ਕਰਕੇ ਸੋਸਿਸ ਵਗੈਰਾ ਦਾ ਤੜਕਾ ਲਾਇਆ ਪਿਆਜ ਤੇ ਸ਼ਿਮਲਾ ਮਿਰਚ ਨੂੰ ਤੇ ਉਹ ਤੋਂ ਬਾਅਦ ਪਨੀਰ ਕੱਟ ਕੇ ਪਾ ਤਾ ਵਧੀਆ ਬਨ ਗਈ ਸੀ ਜੀ
ਵਦੀਆ।
ਹਾਂਜੀ, ਹਾਂਜੀ, ਹਾਂਜੀ ਹੋਰ ਸਣਾਓ ਥੋਨੂੰ ਕੀ, ਕੀ ਬਨਾਣਾ ਆਂਦਾ? ਰਾਜਮਾਂ ਬਨਾਣੇ ਆਉਂਦੇ ਆ?
ਹਾਂਜੀ, ਹਾਂਜੀ ਰਾਜਮਾ ਤਾਂ ਬੜੇ ਈ ਬਣਾਓਨੇ ਆਂ ਅਸੀਂ ਤਾਂ ਰਾਜਮਾ। ਬੋਤ ਹੁੰਦੇ ਆ ਸਾਡੇ ਕੋਲ ਚੌਲ਼ ਮਤਲਬ ਬਣ ਜਾਂਦੇ ਆ, ਇੱਕ ਦੋ ਵਾਰ ਤਾਂ ਬਣ ਈ ਜਾਂਦੇ ਨੇ।
ਅੱਛਾ, ਅੱਛਾ ਵਧੀਆ ਫੇਰ ਤਾ ਹਨਾ।
ਹਾਂ, ਕਿਓ ਆਪਾਂ ਰਾਜਮਾਂ ਈ ਬੜੇ ਖਾਂਨੇ ਆ ਨਾ, ਰਾਜਮਾਂ ਹਾ। ਸਬ ਕੁਸ਼ ਵਧੀਆ ਖਾ ਲੈਂਨੇ ਆ, ਕੜੀ ਚੌਲ ਹੋਗੇ।
ਹੂੰ, ਹੂੰ, ਹੂੰ ਬਣਾਓਣੇ ਆਓਂਦੇ ਨੀ, ਖਾਣ ਨੂੰ ਤੁਸੀਂ ਤੇਜ ਹੋ ਹੈਂ।
ਕਿਵੇਂ?
ਵਦੀਆ ਚੀਜਾ ਖਾਣਾ।
ਹਾਂਜੀ, ਹਾਂਜੀ ਸਹੀ ਕਿਹਾ ਤੁਸੀਂ ਮਿੱਠਾ ਕੁੱਛ ਬਨਾ ਲੈਂਨੇ ਓ ਘਰੇ?
ਅੱਛਾ, ਅੱਛਾ।
ਹਾਂਜੀ?
ਚ ਮੈਂ ਕਿਆ ਚਲੋ ਵਧੀਆ, ਨਈ ਮਿੱਠਾ ਖਾਣਾ ਵੀ ਨੀ ਚਾਹੀਦਾ ਜਿਆਦਾ ਹੈਨਾ।
ਹਾਂ, ਓਈ ਤਾ ਮਿੱਠਾ ਨੀ ਖਾਣਾ ਚਾਈਦਾ ਤੇ ਮੈਨੂੰ ਬਦੀਆ ਨੀ ਲਾਗਦਾ ਮਿ ਠਾ, ਖਾਣਾ ਤੇ ਕਿਸੇ ਨੇ ਬਾਰ ਲੈ ਆਂਦੇ ਨੇ।
ਚਲੋ ਵਧੀਆ ਅਸੀਂ ਬੀ ਗੁਲਾਬ ਜਾਮਣ ਵਗੈਰਾ ਜੇ ਖਾਣੇ ਵੀ ਹੋਣ, ਤਾਂ ਅਸੀਂ ਬਾਹਰੋਂ ਈ ਓਡਰ ਕਰ ਲੈਨੇ ਆਂ ਨਾ। ਘਰੇ ਕੋਨ ਏਨਾ ਟਟਵੈਰ ਕਰੇ ਹਾਲਾਂਕਿ ਘਰੇ ਬਨਦੇ, ਬਟ ਕੌਨ ਟਟਵੈਰ ਕਰੇ ਐਨਾਂ।
ਓਹ ਗੱਲ ਸਹੀ ਆ ਪਰ ਇੰਨਾ ਕੌਣ ਓ ਕਰਦਾ ਇੰਨਾ ਟੈਮ ਵੀ ਨਹੀ ਹੁੰਦਾ ਨਾ, ਅੱਜ-ਕੱਲ ਆਪਣੇ ਕੋਲ। ਟੈਮ ਤਾਂ ਹੋਣਾ ਚਾਹੀਦਾ ਫੇਰ।
ਠੀਕ ਏ। ਹੋਰ ਸੁਨਾਓ ਜੀ ਤੁਸੀਂ? ਮੇਰਾ ਤਾਂ ਮੂੰਹ ਵੀ ਦੁਖਨ ਲੱਗ ਗਿਆ ਅੱਜ ਗੱਲ ਕਰਕੇ ਪਤਾ ਨੀ ਸਵੇਰ ਤੋਂ ਕਾੱਲ ਹੀ ਚੱਲ ਰਹੇ ਨੇ ਦਿਨ ਬ ਦਿਨ। ਸਵੇਰ ਤੋਂ ਕਾਲ ਤੇ ਹੀ ਆ ਜੀ।
ਅੱਛਾ ਤੇ ਇੰਨਾ ਕੰਮ ਕਰਦੇ ਤੁਸੀਂ।
ਹਾਂਜੀ ਹਾਂਜੀ ਫੇਰ ਪੈਸੇ ਵੀ ਤਾਂ ਵਧੀਆ ਮਿਲਦੇ ਨੇ ਜੇ ਕੰਮ ਕਰੋ ਤਾਂ।
ਹਾਂ ਉਹ ਤਾਂ ਗੱਲ ਸਹੀ ਆ ਹੈਨਾ।
ਹਾਂਜੀ ਹਾਂਜੀ। ਚਲੋ ਠੀਕ ਹੈ ਭੈਨ ਜੀ ਵੈਸੇ ਵੀ ਨਾ ਮਤਲਬ। ਮ ਮੈਂ ਦੁਕਾਨ ਤੇ ਆਈ ਹੋਈ ਹਾਂ ਤੇ ਬਹੁਤ ਜਿਆਦਾ ਕਾਲ ਵਗੈਰਾ ਵੀ ਵਿੱਚੋਂ ਆ ਰਹੇ ਨੇ। ਤੇ ਕੁਛ ਸਮਝ ਵੀ ਪਏ ਤੁਹਾਡੇ ਨਾਲ ਗੱਲ ਕਰਾਂ ਜਾਂ ਕਾਲ ਅਟੈਂਡ ਕਰਾਂ। ਕੱਲ ਤੋਂ ਤੁਹਾਡੇ ਨਾਲ ਬਾਅਦ ਚੋਂ ਗੱਲ ਕਰਦੀ ਹਾਂ ਫੇਰ।
ਠੀਕ ਹੈ ਜੀ ਠੀਕ।
ਹਾਂ ਹਾਂਜੀ ਹਾਂਜੀ ਚਲੋ ਸਤ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।